ਹਾਂਜੀ ਹੋਰ ਕਿਵੇਂ ਹੋ ਤੁਸੀਂ
ਹ
ਹੋ ਹੋਰ ਕੀ ਕਰ ਕੀ ਕਰਦੇ ਪਏ ਉ ਤੁਸੀਂ
ਬ ਕੁਛ ਵੀ ਵੀ ਬਾਰਿਸ਼ ਆਨ ਦਾ ਬੱਦਲ ਪੂਰਾ ਆਸਾਰ ਹੈਗੇ ਨੇ
ਅੱਛਾ ਮੀਂਹ ਪੈਣਾ ਵਾ ਯਾਨੀ ਕਿ ਅੱਜ
ਜਾ ਰਿਹਾ ਮੀ ਪੈਣ ਨ ਵ
ਠੀਕ ਹੈ ਚਲੋ ਵਧੀਆ ਉਸ ਸਾਈਡ ਤੇ ਵੈਸੇ ਪੈਣਾ ਚਾਹੀਦਾ ਮੀਂਹ ਨਾ ਗਰਮੀ ਉੱਧਰ ਜ਼ਿਆਦਾ ਹੀ ਪੈਂਦੀ ਹੈ
ਹੂੰ ਹੂੰ
ਹੈਨਾ
ਹੂੰ ਹੂੰ
ਠੀਕ ਤੇ ਤੁਹਾਡੇ ਇੱਥੇ ਜਿਹੜਾ ਜ ਸ਼ਹਿਰ ਹੈਗਾ ਮੈਂ ਸੁਣਿਆ ਗਲੀਆਂ ਹੈ ਟੇਢੀਆਂ ਮੇਢੀਆਂ ਵਾ ਉੱਧਰ
ਗਲੀਆਂ ਤੇਡਈਆ ਮੇਡਦੀਆਂ ਨਹੀਂ ਏ ਪਹਾੜ ਚੜਾਈ ਆ ਸਾਰੀ ਗਲੀਆਂ ਚ
ਟੇਡੀਆਂ ਮੇਢੀਆਂ ਚੜ੍ਹਾਈ ਵਗੈਰਾ
ਹਾਂਜੀ ਚੜਾਈ ਆ ਉਤਰਨੀਆ ਸੌਖੀਆ ਯਾਰ ਚੜਨੀਆ ਬੜੀਆਂ ਔਖੀਆਂ ਆ
ਹਮ ਹਮ ਹ ਮੈਂ ਜਦੋਂ ਗਿਆ ਹਾਂ ਉੱਥੇ ਘੁੰਮਣ ਤੇ ਇਈਓ ਜੰਮੂ ਸਾਈਡ ਤੇ ਜਦੋਂ ਆਪਾਂ ਗਏ ਸੀ ਇਧਰ ਸਾਜਨ ਦੀ ਮਾਸੀ ਦੇ ਭੂਆ ਦੇ ਘਰ ਸੋਰੀ ਤੇ ਉਦੋਂ ਉਦੋਂ ਆਪਾਂ ਵੇਖਿਆ ਹੀ ਮੈਂ
ਉਹਨਾਂ ਦੇ ਘਰ ਦੀ ਬੜੀ ਚੜਾਈ ਹੈ ਉਹਨਾਂ ਦੇ ਘਰ ਤੇ ਬਹੁਤ ਚੜਾਈ ਸਾਡੇ ਘਰ ਫਿਰ ਵੀ ਤਾਂ ਠੀਕ ਹੈ, ਮੇਨ ਰੋਡ ਹੈ ਹਾਈਵੇ ਹੈ ਬਿਲਕੁਲ ਪਲੇਨ ਐ ਉਹਨਾਂ ਦੇ ਘਰ ਬੜੀ ਚੜਾਈ ਐ ਇੱਕ ਗੋਲ ਰ ਕੁੱਤਾ
ਠੀਕ ਤੇ ਬਜ਼ੁਰਗ ਬੰਦਾ ਵਿਚਾਰਾ ਕਿੱਦਾਂ ਚੜੂਗਾ, ਕਿ ਘਰੋਂ ਹੀ ਉਹ ਘਰੋਂ ਹੀ ਨੀ ਨਿਕਲਦਾ ਹੋਣਾ ਮੈਨੂੰ ਤਾਂ ਲੱਗਦਾ
ਤਨ ਫਿਟਨਸ ਨਹੀਂ ਦ ਆਪ ਆਪ ਫਿਟ ਰੱਖੇ
ਨਹੀਂ ਨਹੀਂ ਵੈਸੇ ਮੈਂ ਇੱਕ ਗੱਲ ਕਰ ਰਿਹਾ ਬਈ, ਜਿਵੇਂ ਮੰਨ ਲਓ ਬਜ਼ੁਰਗ ਹੈਗਾ ਕੁਛ ਯਾਨੀ ਕਿ ਏਟੀ ਏਜ ਦਾ ਇੱਕ ਗ਼ਰੀਬ ਮੰਨ ਲੋੋ ਜੇ ਹੈ ਥੋੜ੍ਹੀ ਤੰਦਰੁਸਤੀ ਉਹਦੇ ਅੰਦਰ ਮਤਲਬ, ਉਹ ਕਿੱਦਾਂ ਚੜ ਪਾਊਗਾ। ਕਿ, ਨਹੀਂ।
ਅਸੀ ਉਹ ਫਿਰ ਘਰੋਂ ਨੀ ਨਿਕਲਦਾ।
ਉਹ ਹੀ ਤੇ ਗੱਲ ਹੈ ਨਾ ਫਿਰ।
ਉਹ ਆਪਣੇ ਘਰ ਹੀ ਰਹਿੰਦਾ, ਹੁਣ।
ਠੀਕ, ਫਿਰ ਮੁੰਡੇ ਜਾਂਦੇ ਹੋਣੇ ਸਮਾਨ-ਸਮੂਨ ਲੈਣ ਵਾਸਤੇ ਚਲੋ, ਪਾਪਾ ਅਸੀਂ ਤੁਹਾਡੇ ਲਈ ਆਹ ਚੀਜ਼ ਲੈ ਕੇ ਆਂਦੇ ਹਾਂ, ਅੱਜ।
ਹਾਂਜੀ, ਹਾਂਜੀ।
ਠੀਕ ਹੈ। ਮੈਂ ਵੇਖਿਆ ਹੀ ਨਾ ਮੈਂ ਕਿਹਾ, ਬਹਾਦਰੀ ਹੈ। ਜਿਹੜੇ ਉੱਥੇ ਬਾਈਕਾਂ ਵਗੈਰਾ ਚਲਾਉਂਦੇ ਆ, ਇੰਨੀ ਚੜਾਈ ਤੇ ਜਿਹੜੇ ਤੁਰਦੇ ਆ, ਬਹਾਦਰੀ ਹੈ ਭਈ ਉਹਨਾਂ ਦੀ।
ਕੀ ਇੱਥੇ ਤੁਹਾਨੂੰ ਪਤਾ ਜੈਨੂਅਲੀ ਨਾ, ਹਰ ਕਿਸੇ ਦੇ ਘਰ ਨਾ ਤੁਹਾਨੂੰ ਬਾਈਕ ਜਾਂ ਕਾਰ ਮਿਲੇਗੀ-ਮਿਲੇਗੀ।
ਹੂੰ, ਹੂੰ, ਹੂੰ। ਉੱਥੇ ਨਾ ਪਰ ਆਲਟੋ ਗੱਡੀ -ਨਾ ਜਿਹੜੀ ਉਹ ਜ਼ਿਆਦਾ ਹੈਗੀਆਂ ਨੇ।
ਅੱਛਾ।
ਕਿਉਂ ਨਾ ਮਤਲਬ ਕਿ, ਪਹਾੜੀ ਏਰੀਆ ਹੈਗਾ ਨਾ, ਮਤਲਬ ਕਿ ਜਿਵੇਂ ਗਲੀਆਂ ਚ ਐ ਨਿਕਲ ਜਾਂਦੀ ਐ ਛੋਟੀ ਗੱਡੀ ਹੈ ਨਾ। ਆਪਣੇ ਟਾਈਮ ਦੀ ਲਗਜ਼- -ਰੀ ਗੱਡੀ ਹੈ। ਵਧੀਆ ਗੱਡੀ ਹੈ,
ਹਾਂਜੀ-ਹਾਂਜੀ। ਹੂ। ਨਹੀਂ, ਹੁਣ ਤੇ ਹਰ ਕਿਸੀ ਦੇ ਘਰ-
ਤੇ ਉੱਥੇ ਸਿੱਖੀ ਵੀ ਬੜੀ ਹੈ, ਮੇਰੇ ਹਿਸਾਬ ਨਾਲ।
ਹਾਂਜੀ, ਸਖਤੀ ਤੇ ਹੈ।
ਐ, ਸਿੱਖੀ ਹੈਗੀ ਹੈ ਨਾ।
ਕੀ ਤੁਹਾਨੂੰ ਅਗਰ ਐ, ਸਹੀ ਦੇਖਨੀ ਐ ਤੇ ਏਦਾਂ ਸਿੱਖੀ ਨਹੀਂ ਹੈ। ਪਰ ਉਵੇਂ ਮੰਨਦੇ ਐ ਪਰ ਪ੍ਰੋਪਰਲੀ ਨਹੀਂ ਮੰਨਦੇ ਐ।
ਨਹੀਂ, ਅਰੇ ਪਤਾ ਕੀ ਜਿਵੇਂ- ਤੇ ਸਾਡੇ ਇੱਥੇ ਮਤਲਬ ਕਿ, ਹੁਣ ਪਹਿਲੇ ਮਤਲਬ ਕਿ ਸਿੱਖੀ ਪੂਰੀ ਹੀ। ਹੁਣ ਕਈ ਮੁੰਡੇ ਵੇਖੋ-ਵੇਖੇ ਨਾ ਜਿਵੇਂ ਅਹ ਲਾਗੇ ਪਿੰਡ ਪੈਂਦੇ ਜਿਵੇਂ ਖਾਰਵਨ ਹੋ ਗਿਆ, ਮਦਾਰ ਹੋ ਗਿਆ, ਸ਼ਛਰੋਲੀ ਹੋ ਗਿਆ, ਏਦਾਂ ਜਿਹੜੇ ਪਿੰਡ ਪੈਂਦੇ ਆ, ਪਿੰਡ- ਇੱਥੇ ਜੱਟਾਂ ਦੇ ਮੁੰਡੇ, ਆ ਨਾ ਉਹ ਇਹ- ਉਹਨਾਂ ਨੇ ਦਾੜੀਆਂ ਆਪਣੀਆਂ ਸੈੱਟ ਕੀਤੀਆ। ਸਾਰੀਆਂ ਮਤਲਬ ਕਿ ਸਾਾਈਡਾਂ-ਸਾਈਡਾਂ ਤੋਂ, ਤੇ ਹਾਂ ਉਹੀ ਮੈਂ ਕਹਿ ਰਿਹਾ ਉੱਥੇ ਜੰਮੂ ' ਨਾ ਸਿੱਖੀ ਪੂਰੀ ਬਰਕਰਾਰ ਹੈ। ਮਤਲਬ ਉੱਥੇ ਜਿੰਨੇ ਵੀ ਮੁੰਡੇ ਆ, ਸਾਰੇ ਸਾਬਤ- ਸੂਰਤ। ਹੈਗੇ ਆ, ਤੇ ਇੱਥੇ ਹੁਣ ਪਟਰੀ ਮੁਹੱਲੇ ਦੇ- ਕਈ ਮੁੰਡੇ ਮੈਂ ਵੇਖੇ, ਆ, ਇਹ ਹੁਣ ਗੁਰੂ ਪੂਰਬ ਗਿਆ ਨਾ ਪਿੱਛੇ। ਇਹ ਬਾਬਾ ਜੀ ਦੀ ਬਰਸੀ ਵਗੈਰਾ ਮਨਾਉਦੇ ਆ, ਜਿਹੜੇ ਬਾਬਾ ਜੀ ਚੜਾਈ- ਕਰ ਗਏ ਹੀ, ਤੇ ਬਾਬਾ ਈਸ਼ਰ ਸਿੰਘ ਜੀ ਉਦੋਂ- ਮੈਂ ਵੇਖਿਆ ਫੇਰ ਮੁੰਡੇ ਨਾ ਕਈ ਪਟਰੀ ਮਹੱਲੇ ਦੇ ਜਿਹੜੇ ਹੈਗੇ ਜਿਹਨਾਂ ਨੇ ਮਤਲਬ ਕਿ ਦਾੜੀਆਂ ਜਿਆਂ ਅਪਣਾ ਸੈਟ ਕੀਤੀ ਆਂ ਦੀ ਨੇ ਤੇ ਏਦਾਂ ਵੈਸੇ ਸਿੱਖਾਂ ਦੇ ਬੱਚੇ ਹੋ ਕੇ ਏਦਾਂ ਦੇ ਕੰਮ ਕਰਨੇ ਨਾ ਸ਼ੋਭਾ ਨਹੀਂ ਦਿੰਦੇ ਵੈਸੇ, ਹੈਨਾ।
ਏਧਰ ਜਿਹੜੇ ਪੁੰਛ ਵਾਲੇ ਪਾਸੇ ਏ ਪਹਿਲੇ ਇਥੇ ਕੋਈ ਨੀ ਸੀ ਹੁੰਦਾ ਪੁੰਛ ਸਾਇਡ ਸਿੱਖ ਤੇ ਹੈ ਹੀ ਨੀ ਸੀ। ਮੈਂ ਇੱਧਰ ਦਾ ਮਤਲਬ ਪੜਿਆ ਨਾ ਤੇ ਇਧਰ ਸਿੱਖੀ ਹੈ ਨੀ ਸੀ ਫੇਰ ਜੰਮੂ ਸਾਈਡ ਤੇ ਪੁੰਛ ਸਾ਼ਯਦ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਖਿਆਲ ਨਾਲ ਆਏ ਸੀ ਤੇ ਉਹਨਾਂ ਨੇ ਵਰਦਾਨ ਦਿੱਤਾ ਸੀ ਤੇ ਇੱਥੇ ਹਰ ਕਿਸੇ ਦਾ ਘਰ ਮਤਲਬ ਇੱਕ ਸਿੱਖ ਮੁੰਡਾ ਹੋਏਗਾ ਹੋਏਗਾ ਸਰਦਾਰ। ਹੁਣ ਸਾਰਾ ਜਿਹੜਾ ਅੱਗੇ ਪੂੰਛ ਅੱਛਾ ਪਿੰਡ ਹੈ ਪੁੰਛ, ਮਤਲਬ ਠੀਕ ਹੈ ਤੁਸੀਂ ਪਿੰਡ ਮਾ ਤੁਸੀਂ ਖੇਤੀਬਾੜੀ ਵਗੈਰਾ ਉਹ ਕਰ ਸਕਦੇ ਹੋ ਉੱਥੇ ਆਰਾਮ ਨਾਲ। ਤੇ ਉੱਥੇ ਹੁਣ ਸਾਰਾ ਪੂੰਛ ਚ ਸਾਰਾ ਸਰਦਾਰ ਹੈਗਾ, ਸਾਰਾ ਸਰਦਾਰ।
ਆਹੋ ਉੱਥੇ ਨਗਰ, ਨਗਰ ਕੀਰਤਨ ਬੜਾ ਸੋਹਣਾ ਕੱਢਦੇ ਆ ਉਹ ਨਾ ਅੰਮ੍ਰਿਤਸਰ ਦਾ ਮੁੰਡਾ ਨਾ ਮੇਰੇ ਮਤਲਬ ਕਿ ਸਟੇਸ਼ ਟ੍ਰੇਨ ਚ ਮੈਨੂੰ ਮਿਲ ਗਿਆ ਸੀ ਤੇ ਉਹ ਵੀ ਗੱਤਕਾ ਖੇਡਦਾ ਸੀ। ਤੇ ਗੱਲਾਂ ਬਾਤਾਂ ਸਟਾ੍ਟ ਹੋ ਗਈਆਂ ਉਹ ਫੇਰ ਦੱਸਦਾ ਪਿਆ ਸੀ ਕਿ ਆਪਾਂ ਨਾ ਹਰ ਸਾਲ ਉੱਥੇ ਹੀ ਜਾਣੇ ਆ। ਪੁੰਛ, ਗਤਕਾ ਖੇਡਣ। ਤੇ ਕਹਿੰਦਾ ਇਸ ਵਾਰੀ ਮੈਂ ਇੱਧਰ ਆਪ ਮੈਂ ਮਾਮਿਆਂ ਵੱਲ ਆਇਆ ਦਾ ਯਮੁਨਾਨਗਰ ਤੇ ਕਹਿੰਦਾ ਫਿਰ ਸਾਡੀ ਟੀਮ ਉੱਥੇ ਗਈ ਦੀ ਏ, ਮੈਂ ਕਿਹਾ ਚਲੋ ਚੰਗੀ ਗੱਲ ਏ ਫਿਰ ਉਹਨੇ ਫੋਟੋਆਂ ਵਿਖਾਈਆਂ। ਬੜਾ ਵਧੀਆ ਸ਼ਹਿਰ ਉਹ ਵੀ ਪੁੰਛ ਮੈਂ ਤੇ ਫੋਟੋਆਂ ਵੇਖ, ਹਾਂ ਮੈਂ ਤੇ ਵੇਖ ਹੈਰਾਨ ਹੋ ਗਿਆ, ਕਿੰਨੀ ਕੁ ਦੂਰ ਪੈਂਦਾ ਵੈਸੇ ਏ ਜੰਮੂ ਤੋਂ।
ਜੰਮੂ ਤੋਂ ਪੁੰਛ ਪੈਂਦਾ ਤੁਹਾਨੂੰ, ਅਗਰ ਛੇ ਵਜੇ ਚੱਲੇ ਤਾਂ ਗਿਆਰਾਂ ਵਜੇ ਪਹੁੰਚ ਜਾਓਗੇ, ਬਸ ਨਾਲ। ਚਾਰ, ਪੰਜ ਘੰਟੇ ਰਸਤਾ ਹੈ ਸਵੇਰੇ ਛੇ ਵਜੇ ਅਗਰ ਬੈਠਦੇ ਹੋ ਐਥੋਂ ਤੁਸੀਂ ਗਿਆਰਾਂ ਵਜੇ, ਜੰਮੂ ਤੋਂ, ਹਾਂਜੀ। ਫੇ ਗਿਆਰਾਂ ਵਜੇ ਆਰਾਮ ਨਾਲ ਪਹੁੰਚ ਜਾਔਗੇ ਪੁੰਛ।
ਅੱਛਾ। ਠੀਕ ਹੈ, ਠੀਕ। ਵਧੀਆ ਏ ਮ ਮਤਲਬ ਕਿ ਔ ਹਿੱਲ ਸਟੇਸ਼ਨ ਹੈਗਾ, ਵੇਖਣ ਲਾਈਕ।
ਸਟੇਸ਼ਨ ਬਹੁਤ ਅੱਛਾ।
ਚਲੋ ਕੋਈ ਨੀ, ਕਦੀ ਚੱਕਰ ਲੱਗਾ ਘੁੰਮ ਫਿਰ ਕੇ
ਹਾਂਜੀ, ਜਿਵੇਂ ਜੰਮੂ ਸਰਦਾਰ ਕੁਛ ਕੁ ਸਾਰੇ ਪੁੰਛ ਤੋਂ ਏਥੇ ਆ ਗਏ ਨੇ। । ਜੰਮੂ ਆਏ ਥੋੜੀ ਬਹੁਤ ਆਪਣਾ ਕੰਮ ਕੀਤਾ, ਕੰਮ ਸਹੀ ਚੱਲ ਪਿਆ, ਤੇ ਆਪਣੇ ਜੰਮੂ ਮਕਾਨ ਬਣਾ ਲਿਆ, ਗੱਡੀਆਂ ਲੈ ਲਈਆਂ। ਫੇਰ ਇੱਕ ਮਕਾਨ, ਪੂੰਛ। ਹੋ ਗਿਆ, ਇੱਕ ਮਕਾਨ ਜੰਮੂ ਹੋ ਗਿਆ।
ਹੁੰ, ਤੇ ਇੱਥੇ ਆਪਣਾ
ਹਾਂਜੀ। ਹੈਲੋ। ਹੈਲੋ। ਹੈਲੋ। ਹੈਲੋ। ਤੁਹਾਡੀ ਆਵਾਜ਼ ਬੜੀ ਸਲੋ ਆ ਰਹੀ ਏ।
ਆਹੋ ਔਨਾ, ਮੈਂ ਹੁਣੇ ਨੈਟ ਔਨ ਕੀਤਾ, ਪਹਿਲੇ ਔ ਚੱਲਦਾ ਪਿਆ ਹੀ ਨਾ ਜੀਓ ਤੇ ਔ, ਲਾਈਟ ਬੰਦ ਹੋ ਗਈ। ਹਾਂ, ਹੋਰ ਸੁਣਾਓ।
ਬਸ ਵਧਿਆ, ਇੱਥੇ ਦੀ ਪੂੰਛ ਤੋਹ ਬਹੁਤ ਸਰਦਾਰ ਏਥੇ ਆਏ ਦੇ ਨੇ, ਜ਼ਯਾਦਾ ਤਰ ਸਰਦਾਰ ਪੂੰਛੀ ਨੇ ਇੱਥੇ।
ਅੱਛਾ।
ਹੁੰ।
ਠੀਕ।
ਪਰ ਇਹ ਗੱਲ ਏ ਕੁਛ ਆਂਦੇ ਨੇ।
ਹਾਂਜੀ।
ਪੂੰਛੀ ਮੀਟ ਵੀ ਬਹੁਤ ਖਾਂਦੇ ਨੇ, ਬਹੁਤ ਮੀਟ ਖਾਂਦੇ ਨੇ।
ਏ ਪੂੰਛੀ'ਚ।
ਨਹੀਂ ਜਿਹੜੇ ਪੂੰਛੀ ਸਰਦਾਰ ਨੇ।
ਅੱਛਾ ਅੱਛਾ, ਚਿਕਨ ਵਗੈਰਾ ਖਾਂਦੇ ਜ਼ਿਆਦਾ।
ਬਹੁਤ ਵਾਇਫਾਂ ਵੀ ਏਨਾ ਦੀਆਂ ਆਰਾਮ ਨਾਲ ਬੈਠ ਕੇ ਖਾਂਦੀਆਂ ਨੇ ਚਿਕਨ ਵਗੈਰਾ ਸਾਰਾ ਕੁਛ।
ਹੁੰ ਨਹੀਂ ਹੁਣ ਕਾਫੀ ਸ਼ੁਰੂ ਹੋ ਗਏ ਨੇ ਵੇਖੋ ਵੇਖੀ ਨਾ ਮਤਲਬ ਕਿ ਟੋਰ ਨਾਲ ਬੈਠੇ ਹੁੰਦੇ ਆ ਬੋਤਲਾਂ ਨਾਲ ਰੱਖੀਆਂ ਹੁੰਦੀਆਂ। ਤੇ ਆਪਣਾ ਬੋਤਲਾਂ ਨਾਲ ਰੱਖੀਆਂ ਹੁੰਦੀਆਂ ਨੇ ਤੇ ਆਪਣਾ ਚੱਲਦਾ ਹੁੰਦਾ ਚਿਕਨ। ਖੁੱੱਲਾ।
ਆਹੋ।
ਓ ਜਿਹੜਾ ਅੰਮ੍ਰਿਤਧਾਰੀ ਏ ਓ ਤੇ ਤੁਹਾਨੂੰ ਪਤਾ ਹੀ ਏ ਫੇਰ ਇਹ ਚੀਜ਼ਾਂ ਦਾ ਦੂਰ ਰਹਿੰਦਾ। ਤੇ ਜਿਨਾਂ ਨੇ ਨਹੀ ਸ਼ਕ ਕੀ ਆਂਦਾ ਉਹ ਆਪਣਾ ਫੇਰ ਕਹਿੰਦੇ ਕਾਦੀ ਪਰਵਾਹ ਕਰਨੀ ਖਾਈ ਜਾਓ ਇਹੀ ਜੀਵਨ ਹੈਗਾ ਕਹਿੰਦੇ ਅੱਛਾ
ਹਾਂ ਕੋਈ ਫੰਕਸ਼ਨ ਹੋਏ ਘਰ ਅਗਰ- ਨਹੀਂ ਅੰਮ੍ਰਿਤਧਾਰੀ ਡਰਿੰਕ ਕਰਦੀਆ ਹੈ ਤੇ ਡਰਿੰਕ ਪ੍ਰੋਪਰ ਫੰਕਸ਼ਨ ਚ ਡਰਿੰਕ ਹੁੰਦੀ ਏ ਫਿਰ
ਹੂੰ ਠੀਕ ਠੀਕ।
ਕਈ ਕਰਦੀਆਂ ਨੇ ਸਾਡੇ ਹੈ ਨੇ ਰਿਲੇਟਿਵ ਕੁਛ ਉਹ ਕਰਦੀਆਂ ਨੇ
ਅੱਛਾ
ਆਰਾਮ ਨਾਲ ਕਹਿੰਦਿਆ ਬਾਹਰ ਵੀ ਤਾਂ ਕਰਨੀ ਏ ਨਾ, ਘਰ ਬੈਠ ਕੇ ਆਰਾਮ ਸੇ ਕਰਤੇ ਹੈ ਨਾ। ਦੋਨੋ ਹਸਬੈਂਡ ਵਾਈਫ ਕਰਦੇ। ਅ ਰਾਮ ਨਾਲ ਕੀ
ਅੱਛਾ ਦੋਨੋ ਮਿਲ ਕੇ ਬੈਠ ਕੇ- ਵਾ-ਕਮਾਲ ਏ।
ਕਹਿੰਦੀ ਲਵ ਯੂ ਯਾਰ। ਕਹਿੰਦੀ ਯਾਰ ਅਸੀ ਕਰਨੇ ਆ ਡਰਿੰਕ ਕਰਨੇ ਆ।
ਹੂੰਅ
ਐ ਸਹੀ ਏ।
ਚਲੋ ਵਧੀਆ ਸਗੋਂ ਬਾਹਰ ਨਾਲੋਂ ਘਰ ਬੈਠ ਕੇ ਆਪਣਾ ਕਰ ਲੈਂਦੇ ਨੇ, ਸਗੋਂ ਇੰਜੋਏਮੈਂਟ ਹਨਾ।
ਉਹ ਤੇ ਹੈ ਈ ਏ ਪਰ ਲੇਡਿਜਾਂ ਡਰਿੰਕ ਕਰਦੇ ਪਹਿਲੀ ਵਾਰ ਦੇਖਿਆ ਇਥੇ ਜੰਮੂ ਆ ਕੇ। ਮੈਂ ਉਸ ਟਾਈਮ ਨੀ ਦੇਖਿਆ ਵੀ ਲੇਡਿਜ ਡਰਿੰਕ- ਕਰਦੀਆ।
ਨਹੀਂ ਅੱਜ ਕੱਲ੍ਹ ਤਾਂ ਵੈਹੇ ਟਰੈਂਡ ਚੱਲ ਪਿਆ ਏ। ਇਸ ਚੀਜ਼ ਦਾ ਨਾ- ਲੋਕੀ ਪਹਿਲੇ ਕੁੜੀਆਂ'ਚ- ਸ਼ਰਮਾਂਦੀਆਂ ਹੀ ਹੁਣ ਉਹੀ ਪਹਿਲੇ ਪੀਣ ਲੱਗ- ਕਹਿੰਦੇ ਮੁੰਡੇ ਸ਼ਰਮਾਨ ਲੱਗਦੇ ਆ। ਖੁੱਲ ਜਾਂਦਾ ਨਾ ਫਿਰ
ਹਾਂਜੀ
ਤੇ ਚਲੋ ਠੀਕ ਏ, ਜਿਵੇਂ ਕਿਨੂੰ ਅੱਛਾ ਲੱਗਦਾ ਵਾ ਇੰਜੋਇਮੈਂਟ ਕਰਨ ਆਸੇ ਉਹ ਕਰੀ ਜਾਂਦਾ। ਹਨਾ ਜੀ
ਹੈ ਹੀ ਹੈ ਹੈ ਨੀ ਹੈ ਇੱਧਰ ਜਿਵੇਂ ਹਾਊਸ ਵਾਈਫ ਬਹੁਤ ਘੱਟ ਨੇ ਜਿਹੜੀਆਂ ਤੱਕ ਕੁੜੀਆਂ ਨੇ ਵਿਆਹੀ ਦੀਆਂ ਉਹ ਵੀ ਜੋਬ ਜ਼ਿਆਦਾਤਰ ਜੋਬ ਕਰਦੀਆਂ ਨੇ
ਅੱਛਾ।
ਹਾਂ ਬਹੁਤ ਸਾਰੀਆਂ ਮੀਮਨ ਜੋਬ ਕਰਦੀਆਂ ਹੀ ਨੇ ਵਿਆਹ ਤੋਂ ਬਾਅਦ ਵੀ।
ਬੱਚਾ ਹੈ ਤੇ ਉਹਨਾਂ ਨੇ ਮੇਡ ਰੱਖੀ ਦੀ ਹੈ ਬੱਚੇ ਵਾਸਤੇ ਨੈਨੀ ਵੱਖਰੀ ਰੱਖੀ ਦੀ ਹੈ। ਕੰਮ ਵਾਲੀ ਬੱਖਰੀ ਰੱਖੀਏ ਤੇ ਆਪ ਕੰਮ ਤੇ ਜਾ ਰਹੀਆਂ ਨੇ
ਹਮ। ਹਾਂ ਠੀਕ। ੱਥਗੋਂ ਵਧੀਆ ਆਪਣਾ ਹਾਂਜੀ ਜੋ ਸਗੋਂ ਵਧੀਆ ਹੈ ਟਾਈਮ ਪਾਸ ਹੋ ਜਾਂਦਾ ਅਂ ਭਨੇ
ਟਾਈਮ ਪਾਸ ਤੇ ਹੋ ਜਾਂਦਾ ਪਰ ਬੱਚਾ ਛੱਡ ਕੇ ਜਾ ਰਹੀਆਂ ਕਿਸੇ ਦੇ ਭਰੋਸੇ ਵੀ ਤੇ ਗ਼ਲਤ ਹੈ ਨਾ।
ਬਿਲਕੁਲ ਬਿਲਕੁਲ ਹੁਣ ਮੇਰੀ ਮਤਲਬ ਕੀ ਸਲਿਆਤ ਹੈਗੀ ਹੈ। ਉਹ ਵੀ ਏਦਾਂ ਹੀ ਆਪਣਾ ਆਪਣੀ ਬੇਬੀ ਨੂੰ ਘਰ ਛੱਡ ਜਾਂਦੀ ਆ ਉਹ ਆਪਣਾ ਮਦਰਗ ਲੋਓ ਉਹਦੇ ਫੜਦੇ ਆ ਤੇ ਆਪ ਆਪਣਾ ਜੋਬ ਤੇ ਮੇਰਾ ਬ੍ਰਦਰਗ ਲੋ ਉਹ ਵੀ ਆਪਣਾ ਜੋਬ ਤੇ ਨਾਲ ਆਪਣੀ ਵਾਈਫ ਨੂੰ ਲੈ ਜਾਂਦਾ।
ਤੇ ਬੱਚਾ ਫਿਰ ਘਰੇ ਦਾਦੀ ਮੰਮਾ ਕੋਲ
ਹੈ।
ਹਾਂ ਨਹੀਂ ਹੁਣ ਤੇ ਇੱਕ ਸਾਲ ਦੀ ਹੋ ਗਈ ਗੁੜੀਆ ਹੋਰ ਸੁਣਾਓ?
ਬਸ ਵਧੀਆ ਸਾਡੀ ਰੋਟੀ ਬਣੀ ਹੈ।
ਪੈ ਗਿਆ ਉਧਰ?
ਨਹੀਂ ਅਸਾਰ ਬੱਦਲ ਦੇਖੋ। ਕਾਲਾ ਖਾਇਆ ਦਾ ਹੈ। ਕਿਸੇ ਵੀ ਟਾਈਮ ਪੈ ਸਕਦਾ ਹੈ।
ਹਮ। ਚਲੋ ਇਏਧਰ ਵੀ ਇੱਧਰ ਵੀ ਭੇਜ ਦੇਣਾ ਫੇਰ
ਕੋਈ ਤੁਹਾਡੇ ਕੋਲ ਆਵਾਂਗੇ। ਹੀ ਮੈਂ ਕਿਹਾਈ ਹੋ ਗਿਆ ਅੱਗੇ ਚਲੇ ਜਾਵੇ। ਆਰ ਪੂਰ ਵਿੱਚ।
ਹਾਂਜੀ, ਅੱਛਾ ਕੋਈ ਨੀ ਫਿਰ ਇੱਧਰ ਧੱਕਾ ਮਾਰ ਦੇਣਾ ਸਾਡੇ ਵੱਲ ਆ।
ਹਾਂਜੀ -ਹਾਂਜੀ।
ਠੀਕ ਹੋਰ ਸੁਣਾਓ।
ਬਸ ਵਧੀਆ ਚਲੋ।
ਠੀਕ ਠੀ ਓਕੇ ਫਿਰ ਕਰਦਾ ਮੈਂ। ਫ ਹ ਠੀਕ ਠੀਕ ਚਲੋ ਜੀ, ਸਤਿ ਸ਼੍ਰੀ ਅਕਾਲ।
ਅੱਛੀ ਗਲ।